ਹੈਲੋ ਹਾਂਜੀ ਸਾਸ਼ਰੀਕਾਲ ਜੀ ਕੀ ਹਾਲ ਚਾਲ ਨੇ ਠੀਕ ਓ ਜੀ?
ਸਾਸਰੀਕਾਲ ਜੀ ਵਧੀਆ ਤੁਸੀਂ ਸੁਣਾਓ ਬੌਤ ਵਧੀਐ ਸਭ?
ਸਭ ਵਧੀਆ, ਸਭ ਵਧੀਆ ਤੁਸੀਂ ਸੁਣਾਓ ਠੀਕ ਓ ਜੀ?
ਹਾਂਜੀ, ਹਾਂਜੀ ਸਭ ਵਧੀਆ ਹੋਰ ਕੀ ਕਰਦੇ ਪਏ ਸੀ?
ਕੁਛ ਨੀ ਵੇਲ਼ੇ ਬੈਠੇ ਸੀਗੇ ਉਡੀਕ ਈ ਰਏ ਸੀ ਕਿਸੇ ਦਾ ਫੋਨ ਆਵੇ ਤੁਆਡਾ ਫੋਨ ਆ ਗਿਆ ਕਿ ਨੀ
ਅੱਛਾ, ਅੱਛਾ ਇੰਨੇ ਫਰੀ ਹੈਗੇ ਓ ਅੱਜ।
ਥੋੜ੍ਹਾ ਮੰਦਾ ਹੈਗਾ ਨਾ ਮੈਂ ਕਿਆ, ਮੈਂ ਕਿਆ ਤੁਆਡਾ ਫੋਨ ਆਏਗਾ ਯਾਦ ਈ ਕਰਦੇ ਸੀ ਤਾਡਾ ਫੋਨ ਈ ਆ ਗਿਆ ਬੜੀ ਲੰਬੀ ਉਮਰ ਐ ਤਾਡੀ।
ਚਲੋ ਵਧੀਆ ਗੱਲ ਏ ਫੇਰ ਤੇ ਤੁਸ ਤੇ ਅੱਜ ਕੁੱਝ ਹੋਰ ਵੀ ਯਾਦ ਕਰ ਲੈਂਦੇ ਤੇ ਕੀ ਪਤਾ ਓ ਵੀ ਵਿਸ਼ ਤਾਡੀ ਪੂਰੀ ਹੋ ਜਾਂਦੀ।
ਸਈ ਗੱਲ ਏ ਪਰ ਬੰਦੇ ਨੂੰ ਨਈ ਧਿਆਨ ਹੁੰਦਾ ਨਾ ਕਿ ਨਈ ਬਿਲਕੁਲ ਸਈ ਗੱਲ ਏ।
ਨਾਲ ਹਨਾ ਵੀ ਜੇੜੀ ਚੀਜ਼ ਅਸੀਂ ਸੋਚ ਰੇ ਹੋਈਏ ਨਾ ਵੀ ਹਾਂ। ਦਿਲੋਂ ਵਾਜ਼ ਆਈ ਹੋਏ ਤਾਂ ਓ ਚੀਜ਼ ਹੋ ਜਾਂਦੀ ਐ ਹਨਾ।
ਬਿਲਕੁਲ ਸਈ ਗੱਲ ਏ ਜੀ ਜੇ ਪਤਾ ਹੁੰਦਾ ਤੇ ਆਪਾਂ ਓਹੀ ਯਾਦ ਕਰ ਲੈਂਦੇ ਹੀ, ਹੇਹੇਹੇ
ਹਾਂ ਫੇਰ ਬੰਦਾ ਕਹਿੰਦਾ ਹਾਂਜੀ
ਮੈਂ ਕਿਹਾ ਤੁਸੀਂ ਕਹਿ ਰਹੇ ਸੀ ਕੋਈ ਗੱਲ ਕਰਨੀ ਸੀਗੀ।
ਹਾਂ ਅਰੇ ਮੈਂ ਪੁੱਛ ਰੀ ਸੀ ਵੀ ਜਿਵੇਂ ਅਸੀਂ ਜਾਣਾ ਹੈ ਉੱਥੇ ਕੀ ਕਹਿੰਦੇ ਨੇ ਲੇ ਅ ਏਧਰ ਦੀ ਸਾਈਡ ਮਨਾਲੀ ਵਾਲੀ ਸਾਈਡ। ਤੇ ਜਿੱਦਾਂ ਬੱਸਿਜ਼ ਸਹੀ ਰਹਿਣਗੀਆਂ ਰੋਡਵੇਜ ਜਾਂ ਆਪਣੀ ਜਿਵੇਂ ਆਪਣੇ ਹੀ ਸੁਵਿਧਾ ਸਾਧਨ ਵਧੀਆ ਰਹੇਗਾ।
ਤੁਸੀਂ ਜਾਣਾ ਕਿਦੇ ਨਾਲ ਏ?
ਵੀ ਜਿੱਦਾਂ ਹਸਬੈਂਡ ਦੇ ਨਾਲ ਈ ਜਾਣਾ ਤੇ ਦੋ ਫਰੈਂਡਸ ਹੋਰ ਨੇ।
ਅੱਛਾ ਜੇ ਤਾਂ ਓ ਡਰਾਈਵ ਕਰ ਲੈਂਦੇ ਨੇ ਤੇ ਫਿਰ ਵੈਲਨ ਗੁੱਡ ਜੀ ਆਪਣੀ ਗੱਡੀ ਤੇ ਓਹ ਤਾਂ ਜੀ ਕੋਈ ਰੀਸ ਨਈਂ ਗੀ, ਠੀਕ ਐ ਜੀ।
ਡਰਾਈਵ ਤੇ ਦੇਖੋ ਕਰ ਲੈਂਦੇ ਨੇ ਦੋਨੋਂ ਜਣੇ ਈ ਕਰ ਲੈਂਦੇ ਨੇ ਡਰਾਈਵ ਨਾ।
ਪਰ ਥੋੜ੍ਹੇ ਹਿਮਾਚਲ ਚ ਨਾ ਥੋੜ੍ਹਾ ਫਰਕ ਪੈ ਜਾਂਦਾ ਵਾ ਕਿਉਂਕਿ ਆਪਣੇ ਏ ਤੇ ਡਰਾਈਵਿੰਗ ਹਿਮਾਚਲ ਦੇ ਪਾੜਾਂ ਤੇ ਡਰਾਵਿੰਗ ਬੋਤ ਫਰਕ ਹੈਗਾ ਵਾ।
ਹਂ।
ਹਾਂ ਜੇ ਅਗਰ ਤੁਸੀਂ ਟੈਕਸੀ ਕਰਕੇ ਜਾਓਗੇ ਉਸ ਤੋਂ ਵੀ ਬੈਟਰ ਹੈਗਾ ਵਾ। ਸ਼ਿਮਲੇ ਇਹ ਨਾ ਸ਼ਿਮਲੇ ਤੇ ਮਨਾਲੀ ਦੀ ਪਹਾੜੀ ਦਾ ਫ਼ਰਕ ਹੈਗਾ। ਸ਼ਿਮਲੇ ਤੇ ਮਨਾਲੀ ਦਾ ਫ਼ਰਕ ਹੈਗਾ ਜੀ।
ਅੱਛਾ।
ਹਾਂ ਜੇ ਤੁਸੀਂ ਜਾਣਾ ਤੇ ਬਸ ਤੁਸੀਂ ਜਾ ਸਕਦੇ ਨੇ ਜੇ ਟੈਕਸੀ ਬੁਕ ਕਰਕੇ ਤਾਂ ਜ਼ਿਆਦਾ ਬੈਟਰ ਹੈਗਾ ਵਾ ਕੇ ਨ
ਮਤਲਬ ਕੀ ਬਸ ਨਈ ਟੈਕਸੀ ਬੁੱਕ ਕਰ ਲਈ ਏ।
ਨਈਂ ਬੱਸ ਵੀ ਠੀਕ ਐ, ਦੇਖੋ ਬੱਸ ਤੇ ਆ ਥੋੜ੍ਹਾ ਬਜਟ ਅੱਛੇ ਚ ਹੋ ਜਏਗਾ ਘੱਟ
ਸਾਨੂੰ ਐ ਜਿਵੇਂ ਹੁੰਦਾ ਨਾ ਪਬਲਿਕ ਟਰਾਂਸਪੋਰਟ ਥੋੜਾ ਜਿਆ ਨਾ ਸਾਨੂੰ ਅਨਹਾਈਜੀਨ ਲੱਗਦਾ ਥੋੜਾ ਸਮਝ ਰਏ ਓਂ ਨਾ ਤੁਸੀਂ। ਤਾਂ ਮੈਂ ਆਪਕੋ ਪ੍ਰਾਈਵੇਟ ਸਈ ਰਏਗਾ ਜਾਂ ਪਬਲਿਕ ਸਈ ਰਏਗਾ।
ਏਦਾਂ ਈ ਹੁੰਦਾ ਦੇਖਲੋ ਪ੍ਰਾਈਵੇਟ ਚ ਏਦਾਂ ਦੇਖੋ ਆਪਨਾ ਗੱਡੀ ਚ ਆਪਨਾ ਬੰਦਾ ਪਰਸਨਲ ਚੱਲ ਜਾਂਦਾ ਠੀਕ ਐ ਜੀ। ਜਿੱਦਾਂ ਮਰਜ਼ੀ ਬੈਨਾ, ਉੱਠਨਾ, ਖਾਨਾ ਕੇ ਨਈਂ ਏ ਫ਼ਰਕ ਹੁੰਦਾ ਵਾ ਹੁਨ ਆਪਾਂ ਤੇ ਬੱਸ ਨੇ ਨਾਲ ਜਾਨਾ ਸਾਨੂੰ ਓਦੇ ਸਾਬ ਨਾਲ ਚੱਲਨਾ ਪੈਨਾ ਵਾ, ਪਰ ਖਰ ਖਰਚਾ ਵੀ ਤਾਂ ਦੇਖੋ ਨਾ ਕਿੰਨਾ ਘੱਟ ਜਾਂਦਾ ਵਾ, ਜੇ ਸੌ ਪ੍ਰਸੈਂਟ ਖਰ ਚਾਏ ਤਾਂ ਤਾਡਾ ਤੀਹ ਪ੍ਰਸੈਂਟ ਤੁਸੀਂ ਖਰਚਾ ਹੋ ਜਾਨਾ ਤੁਆਡਾ।
ਤੇ ਨਈ ਜਿਵੇਂ ਉਹ ਨੀ ਆਂਦੀਆਂ ਵੋਲਵੋ ਟਾਇਪ ਜਿਹੜੀਆਂ ਵਧੀਆ ਹੁੰਦੀਆਂ ਨੇ,
ਬੋਲਵੋ ਕੀ ਕਰਨੀ ਤੁਸੀਂ ਦੋ ਤੇ ਦੋ ਚਾਰ ਤੇ ਛੇ ਬੰਦੇ ਹੋ ਗਏ ਨਾ। ਤਿੰਨ ਫੈਮਲੀਆਂ ਹੁੰਦੀਆਂ।
ਅੱਛਾ ਦੋ ਤੇ ਚਾਰ ਬੰਦੇ ਆ।
ਅੱਛਾ, ਚਾਰ ਬੰਦੇ, ਉਹ ਤਾਂ ਫਿਰ ਵੋਲਵੋ ਜਾਂਦੀਆਂ ਨੇ ਪਰ ਉਧਰਲੇ ਪਾਸੇ ਘੱਟ ਗਏ ਕਿਉਂਕਿ ਏਸੀ ਤਾਂ ਦੇਖੋ ਇਥੇ ਪਹਾੜਾਂ ਚ ਚੱਲਦਾ ਨੀ ਗਾ ਜੀ, ਸਿੱਧੀ ਜੀ ਗੱਲ ਜੇੜੀ ਮਰਜ਼ੀ ਗੱਡੀ ਹੋਵੇ। ਪਹਾੜਾਂ ਚ ਏਸੀ ਚੱਲਦਾ ਨੀ ਗਾ, ਏਸੀ ਚੱਲੇਗਾ ਏਥੀ ਚੱਲੇਗਾ।
ਨ‌ਈ, ਐਸੀ ਗੱਲ ਨੀ ਹੈਗੀ। ਮੈਂ ਲਾਸਟ ਟੂ ਲਾਸਟ ਇਅਰ ਗਈ ਸੀ ਉੱਧਰ ਦ ਅਮਰਨਾਥ ਸਾਈਡ, ਠੀਕ ਐ। ਤੇ ਉੱਥੇ ਵਧੀਆ ਜੇੜੀ ਫੁੱਲ ਓ ਹੁੰਦੀਆਂ ਨੇ ਨਾ ਪੂਰੀਆਂ ਤਾਨੂੰ ਪਤਾ ਲੰਬੇ ਸਫ਼ਰ ਤੇ ਤਾ ਵਧੀਆ ਬੱਸਾਂ ਵਾਰਾਂ ਖਾਂਦੀਆਂ ਨੇ। ਤੇ ਪੂਰੀ ਏ ਸੀ ਜੋ ਸਾਡਾ ਉੱਪਰ ਨਾ ਹਾਂ ਵਿੱਚ ਵਿਚ ਈ ਬੰਦ ਜ਼ਰੂਰ ਹੋ ਰਿਆ ਸੀ।
ਪਹਾੜੀ ਇਲਾਕੇ ਅ ਨਾ ਐਸੇ ਐਸੀ ਕੋਈ ਵੀ ਗੱਡੀ ਨੀ ਹੈਗੀ ਜਿੱਥੇ ਏ ਸੀ ਚੱਲ ਜਾਵੇ। ਠੀਕ ਏ ਜੀ। ਸਾਰੀ ਗਡੀਆਂ ਦੇ ਏ ਸੀ ਬੰਦ ਹੋ ਜਾਂਦਾ ਵਾ ਭਾਂਵੇ ਫੋਰ ਬਾਈ ਫੋਰ ਵੀ ਲੈ ਜਓ।
ਜੰਮੂ ਕਸ਼ਮੀਰ, ਅਮਰਨਾਥ ਤੁਸੀ ਪਾੜੀ ਨੀ ਸਮਝ ਰੇ ਓਨੂੰ।
ਮਿਸ ਹਾਂਜੀ। ਮੈਂ ਸਮਝ ਗਿਆ ਤੁਆਡੀ ਗੱਲ ਐਈ ਤੇ ਮੈਂ ਗੱਲ ਤੁਸੀ ਕੈ ਰੇ ਤੁਸੀ ਕੈ ਰੇ ਏ ਸੀ ਚੱਲ ਰਿਆ ਸੀਗਾ।
ਹਾਂ।
ਪਰ ਮੈਂ ਤਾਂ ਵਿਸ਼ਵਾਸ ਨੀ ਕਰ ਸਕਦਾ ਕਿਉਂਕਿ ਪਾੜਾਂ ਚ ਏ ਸੀ ਚੱਲੇ। ਓਕੇ ਅਸੀ ਵੀ ਜਾਂਨੇ ਹੁੰਨੇ ਆਂ ਹਨ ਅਸੀ ਏ ਸੀ ਸਾਡੇ ਚੱਲਦੇ ਨੀ ਗੱਡੀ ਲੋਡ ਈ ਬੋਤ ਲੈਂਦੀ ਏ ਜੀ।
ਅ ਗੱਡੀ ਦੇ ਤੇ ਮੈਂ ਦੇਖਿਆ ਦਾ ਅਪਣੀ ਕਾਰ ਤੇ ਵੀ ਸਾਨੂੰ ਵੇਖਿਆ ਦਾ ਮੈਂ ਏਕ-ਦੋ ਵਾਰੀ। ਪਰ ਨਈ। ਬੱਸਾਂ ਦਾ ਤੇ ਚੱਲ ਜਾਂਦਾ ਵਧੀਆ ਮੈਂ ਇੱਕ ਵਾਰੀ ਦੇਖੋ ਇੰਨਾ ਲੰਬਾ ਟਰੈਵਲ ਸੱਚੀ ਦਸਾਂ ਮੈਂ ਅਪਣੀ ਲਾਈਫ ਚ ਇਕ ਈ ਵਾਰੀ ਕੀ
ਨਈ ਬੱਸ ਤੇ, ਤੇ ਅਸੀ ਬੋਤ ਰੇਅਲ ਈ ਜਾਈਦਾ ਰਿਐਲਟੀ ਦੱਸੀਏ ਅਸੀ ਬਸ ਤੇ ਬਾਬੇ ਦੀ ਕਿਰਪਾ ਜਾਂਦੇ ਈ ਨੀਗੇ। ਕਿਉਂਕ ਪਤਾ ਕੀ ਗੱਲ ਏ, ਫੈਮਿਲੀ ਹੈਗੀ ਏ। ਫੈਮਿਲੀ ਹੈਗੀ ਛੋਟੇ-ਛੋਟੇ ਬੱਚੇ ਹੈਗੇ ਨੇ ਤੇ ਬੰਦਾ ਬਸ ਤੇ ਕਿੱਥੇ ਜਾਊਗਾ। ਐਸ ਕਰਕੇ ਅਸੀ ਆਪ ਦੀ ਗੱਡੀ ਲੈ ਕੇ ਜਾਣਾ ਕੰਫਰਟੇਬਲ ਸਮਝਦੇ ਆ।
ਗਿਆਰਾਂ ਦਿਨ ਦਾ ਸਫ਼ਰ ਸੀ ਅਸੀ ਅੱਜ ਦੇ ਚੱਲੇ ਪਰਸੋਂ ਪਹੁੰਚੇ ਸੀ ਦੋ ਰਾਤਾਂ ਆਪਾਂ ਨੇ ਈਵਨ ਕਿ ਬਸ ਦੇ ਵਿੱਚ ਲੰਗਾਈਆਂ ਸੀ ਵਧੀਆ।
ਅੱਛਾ ਜੀ ਕੇੜੀ ਜਗ੍ਹਾ ਤੋਂ ਚੱਲੇ ਸੀਗੇ।
ਅਸੀ ਯਮੁਨਾਾਨਗਰ ਤੋਂ ਚੱਲੇ ਸੀ ਏਕ ਨਾਲ ਦੁਪਹਿਰੇ। ਤੇ ਐਸੀ ਨੀ ਫਿਰ ਤੀਸਰੇ ਦਿਨ ਜਿਵੇਂ ਅੱਜ ਗਏ ਅੱਜ ਪ ਛੇ ਤਰੀਕ ਐ ਛੇ ਨੂੰ ਜਿਵੇਂ ਅਸੀ ਅੱਜ ਚੱਲੇ ਆ ਠੀਕ ਏ ਤੇ ਐਸੀ ਫਿਰ ਅਠ ਨੂੰ ਓਥੇ ਪਹੁੰਚੇ ਸੀ ਗਿਆਰਾਂ ਵਜੇ ਦੇ ਨਾਲ ਨੌ, ਦਸ, ਗਿਆਰਾਂ ਵਜੇ ਦੇ ਨਾਲ।
ਅੱਛਾ ਜੀ ਅੱਛਾ।
ਉਹ ਦਿਨ ਤੁਸੀ ਲਗਾ ਲੋ ਪੂਰੇ ਅੜਤਾਲੀ ਤੋਂ ਪੰਜਾਹ ਘੰਟੇ।
ਇੰਨਾ ਟਾਈਮ ਲੱਗ ਗਿਆ ਸੀ ਤੁਹਾਨੂੰ।
ਹਾਂ ਕਿਉਂਕਿ ਨਾ ਓਥੇ ਓ ਯਾਤਰਾ ਐ ਨਾ ਤੇ ਯਾਤਰਾ ਦੇ ਦੌਰਾਨ ਫੇਰ ਔਨਾ ਨੇ ਓਥੇ ਦੇ ਅਕੋਰਡਿੰਗ ਅੱਗੇ ਸਾਨੂੰ ਭੇਜ ਨਾ ਹੁੰਦਾ ਮਿਲਟਰੀ ਵਾਲਿਆਂ ਦੇ ਨਾਲ ਤੇ ਬਸ ਓ ਬਸ ਬੋਤ ਵਧੀਆ ਸੀ ਤੇ ਮੈਂ ਹੁਣ ਖੁਦ ਕਨਫਿਊਜ ਹੋ ਜਾ ਮੈਂ ਕਿਹਾ ਮੈਂ ਇੰਨਾ ਲੰਬਾ ਟਰੈਵਲ ਬਸ ਤੇ ਕੀ ਤਾ ਵੀ ਵਧੀਆ ਰਿਹਾ ਮੇਰਾ ਐਕਸਪੀਰੀਅੰਸ ਤੇ, ਹੁਣ ਐਥੇ ਦਾ ਵੀ ਦੇਖੋ ਅੱਠ, ਦਸ ਘੰਟੇ ਦਾ ਤੇ ਲੱਗ ਈ ਜਾਂਦਾ ਅਗਰ ਅਸੀ ਅਪਣੀ ਵਹੀਕਲ ਲੈ ਕੇ ਜਾਂਨੇ ਆ ਤੇ।
ਬਿਲਕੁਲ ਜੀ ਬਿਲਕੁਲ-ਬਿਲਕੁਲ।
ਤੇ ਅਗਰ ਜਾਈਏ ਤੇ।
ਬਿਲਕੁਲ ਜੀ ਸਹੀ ਗੱਲ ਏ।
ਤੇ ਬਸ ਮੈਂ ਨਾ ਥੋੜ੍ਹਾ ਅਈਓ‌ ਕਨਫਿਊਜ ਹੋ ਰੀ ਸੀ ਮੈਂ ਕਿਹਾ ਤੁਹਾਡੇ ਤੋਂ ਮੈਂ ਪੁੱਛਣੀ ਆ ਵੀ ਤੁਸੀ ਕੀ ਰਾਏ ਦੇੰਦੇ ਓ। ਕੇ ਅਗਰ ਇੱਕ ਦੋ ਬੰਦਿਆਂ ਨੂੰ ਪੁਛ ਲੀਏ‌ ਨਾ ਤੇ ਚਲੋ ਸਹੀ ਰਹਿੰਦਾ।
ਮਨਾਲੀ ਦੇ ਲਾਗੇ ਈ ਹੈਗਾ ਜਾਦਾ ਫ਼ਰਕ ਨੀ ਹੈਗਾ।
ਅੱਛਾ ਨਈ ਫੇਰ ਵੀ ਤਾ
ਤੇ-ਤੇ ਬੱਸ ਈ ਚੱਲ ਜਓ ਜਾਦਾ ਬੈਟਰ ਰਏਗਾ ਮੇਰੇ ਸਾਬ ਨਾਲ। ਦੇਖੋ ਖਰਚਾ ਵੀ ਘੱਟ ਤੇ ਸ਼ੀ ਵੀ ਘਟ ਏ ਹਾਂ।
ਮੰਨਦੇ ਕੀ ਬਸ ਸ ਕੇੜੀ ਮਿਲੇਗੀ ਹਿਮਾਚਲ ਜੇੜੀ ਰੋਡਵੇਜ਼ ਹੁੰਦੀਆਂ। ਨਾ ਓ ਵਾਲੀਆ ਦੂਜੀਆ, ਅੱਛਾ ਰੋਡਵੇਜ਼ ਵਲੀਆ।
ਹੂੰ ਮੌਸਮ ਤੇ ਠੰਡਾ ਈ ਹੁੰਦਾ ਓਸੇ।
ਪਰ ਨਾ ਇੱਕ ਦਿੱਕਤ ਵੀ ਰਹਿੰਦੀ ਐ ਨਾ ਫੇਰ ਲੋਕੀ ਕੋਈ ਤੰਬਾਕੂ ਖਾ ਰਿਹਾ, ਕੋਈ ਸਿਗਰਟ-ਬੀੜੀ ਪੀ ਰਿਹਾ। ਓ ਸਮੈਲ ਮੇਰੇ ਦਿਮਾਗ ਨੂੰ ਚੜ੍ਹਦੀ ਐ ਫੇਰ ਮੈਨੂੰ ਨਾ ਵੋਮਿਟ ਜਾ ਡਰ ਲੱਗਦਾ।
ਤੁਸੀਂ ਵਿੰਡੋ ਵਾਲੀ ਸੀਟ ਲੈ ਲਓ ਨਾ।
ਨਹੀਂ, ਫਿਰ ਵੀ ਫਿਰਮੈਂ ਉਲਟੀਆਂ ਹੀ ਕਰਦੀ ਜਾਵਾਂ, ਫਿਰ ਮਜ਼ਾ ਕੀ ਸਫ਼ਰ ਦਾ, ਮੈ ਤੇ ਜਾ ਕੇ ਬਿਮਾਰ ਹੀ ਪੈ ਜਾਵਾਂਗੀ
ਅੱਛਾ, ਅੱਛਾ।
ਆ ਇਨਰਜੀ ਤੇ ਮੈਨੂੰ ਉਹੀ ਬਸ ਦਿੱਕਤ ਹੈਗੀ ਹੈ ਵੀ ਪ੍ਰਾਈਵੇਟ ਦਾ ਮੈਨੂੰ ਇਹ ਹੈਗਾ ਸੁਖ ਵੀ ਅਸੀਂ ਜਿੱਥੇ ਮਨ ਘਰੇ ਰੁਕ ਜੇ ਖਾ-ਪੀ ਲੇ ਬੰਦਾ, ਫੋਟੋ ਸੂਟ ਕਰਾ ਲੇ ਮਤਬ ਥੱਕ ਗਿਆ, ਰੁਕ ਗਿਆ, ਬਾਹਰ ਚੱਕਰ ਲਾ ਲਿਆ। ਕੱਟ ਲੈਂਦਾ
ਫਿਰ ਟੈਕਸੀ ਕਰ ਲਓ। ਫਿਰ ਟੈਕਸੀ ਕਰਨਾ ਜ਼ਿਆਦਾ ਵਧੀਆ ਹੈ, ਨਾਲ ਆਪਣਾ। ਮਨਾਲੀ ਵੀ ਜਾਣਾ, ਅੱਗੇ ਮਨੀਕਰਨ ਸਾਹਿਬ ਮੱਥਾ ਟੇਕ ਲਿਓ, ਅਗੇ ਰੋਹਤਾਂਗ ਉਪਰ ਜਾਏਓ ਰੋਤਾਗ਼ ਵੀ ਦੇਖਣ ਵਾਲੀ ਜਗ੍ਹਾ ਤਾਂ ਹੈ, ਪਰ ਹੁਣ ਐ ਦਿਨਾਂ ਵਿੱਚ ਨਾ ਜਾਓ। ਐ ਨਾ ਹੁਣ ਤਾਂ ਬਰਸਾਤਾਂ ਵੀ ਸ਼ੁਰੂ ਹੋ ਗਈਆਂ ਨੇ, ਤੇ ਮੌਸਮ ਵੀ ਸਟੇਬਲ ਨਹੀਂ ਹੈਗਾ। ਤੇ ਇਹਨਾਂ ਦਿਨਾਂ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਹਨਾਂ ਦਿਨਾਂ ਵਿੱਚ ਥੋੜ੍ਹਾ ਡਰ ਜਿਹਾ ਹੋਂਦਾ ਹੈ। ਦਾ ਵੀ ਬਦਲ ਫੱਟ ਗਿਆ ਕੁਝ। ਹਾਂ ਹਲੇ, ਉੱਥੇ ਵੀ ਬਾਰਿਸ਼ ਹੋ ਰਹੀ ਹੈ। ਕੱਲ੍ਹ ਮੇਰੇ ਇੱਕ ਫ੍ਰੈਂਡ ਜਾਣਾ ਮਨਾਲੀ ਜਾਣਾ ਹੈ। ਵੀ ਹਾਂਜੀ ਹਾਂ ਓਨਾ ਨਾਲ ਤੇ ਆਪਣੇ ਬਾਈ ਕਾਰ ਈ ਜਾਨਗੇ।
ਅੱਛਾ ਅੱਛਾ, ਠੀਕ ਹੈ, ਫਿਰ ਦਿੱਕਤ ਹੀ ਹੈਗੀ ਆ ਐਵੇਂ ਤਾਂ। ਹਮ
ਕਿਉਂਕਿ ਥੋੜ੍ਹਾ ਡਰ ਰੈਂਦਾ ਹੈ। ਪਤਾ ਹੀ ਹੈ, ਉੱਧਰ ਦੀਆਂ ਸੜਕਾ ਵੀ ਐਦਾਂ ਦੀਆਂ ਨੇ, ਕਿਤੇ ਲੈਂਡਸਲਾਈਡਿੰਗ ਨਾ ਹੋ ਜਾਵੇ ਕਦੋਂ ਹੋ ਜਾਵੇ, ਕਦੋਂ ਬੱਦਲ ਫਟ ਜਾਵੇ, ਕੋਈ ਪਤਾ ਨਹੀਂ ਹੁੰਦਾ ਜੀ। ਜ਼ਿੰਦਗੀ ਇੱਕ ਵਾਰੀ ਹੀ ਮਿਲਦੀ ਹੈ। ਏ ਤੇ, ਆਰਾਮ ਨਾਲ ਜੀ ਓ। ਕਿਉਂਕਿ ਯਮਰਾਜ ਸਾਡੇ ਲਾਗੇ ਹੀ ਹੁੰਦਾਵਾ। ਕੈਂਦਾ ਚਲੀਏ ਆਪਾਂ
ਰੋਡਵੇਜ਼ ਨੂੰ ਹੀ ਪ੍ਰੈਫਰ ਕਰਦੇ ਹਾਂ ਜਾ ਪ੍ਰਾਈਵੇਟ ਨੂੰ ਪਬਲਿਕ ਜਾਂ ਪ੍ਰਾਈਵੇਟ।
ਦੇਖੋ, ਬੰਦਾ ਫੈਮਿਲੀ ਨਾਲ ਜਾਂਦਾ ਹੈ, ਪ੍ਰਾਈਵੇਟ ਹੋਵੇ ਜਾਂ ਰੋਡਵੇਜ਼। ਨੋਟ ਬੈਡ ਨੋਟ ਗੁਡ ਆਪਾ ਕੈ ਸਕਦੇ ਹਾਂ, ਦੋਨੇ ਹੀ ਠੀਕ ਹੈਗੀ ਜੀ। ਆਪਣੇ 'ਤੇ ਡਿਪੈਂਡ ਕਰਦਾ ਹੈ। ਜੇ ਤੁਸੀਂ ਸਫ਼ਰ ਕਰ ਸਕਦੇ ਹੋ,। ਹੁਣ ਜਿਵੇਂ ਤੁਸੀਂ ਕੈ ਰਹੇ ਹੋ ਕਿ ਤੁਹਾਨੂ ਘਬਰਾਹਟ ਹੋ ਜਾਂਦੀ ਹੈ, ਤੁਸੀਂ ਨੀ ਬਰਦਾਸ਼ਤ। ਕਰ ਪਾਂਦੇ ਉਹ ਹਾਂ ਉਹ ਚੀਜ਼ ਉਹ ਚੀਜ਼ ਹਾਂ, ਫ਼ਰਕ ਹੋ ਜਾਂਦਾ ਵਾ।
ਕੰਮ ਵਿਚ ਕੋਈ ਕਰਦਾ ਹੈ, ਤੇ ਐ ਵੀ ਬੜਾ ਫ਼ਰਕ। ਅਗਰ ਕੋਈ ਦੂਰ ਖੜਾ ਹੋਏਗਾ ਬੰਦਾ ਕਰ ਰੇਆ ਹੋਏਗਾ ਨਾ ਜੇੜਾ ਨੀ ਕਰ ਦਾ ਓਨੂੰ ਵਾੜ ਚੜ ਜਾਂਦੀ ਐ
ਅੱਛਾ, ਹਾਂ, ਐਦਾਂ ਹੋ ਜਾਂਦਾ ਹੈ। ਕ ਵਾਰੀ ਜਾਂਦੇ ਜਦੋਂ ਟਰੈਵਲ ਕਰਦੇ ਹੋ, ਕਈ ਸਿਗਰਟ ਪੀਂਦਾ ਹੁੰਦਾ ਅਸੀ ਕੈਂਦੇ 'ਯਾਰ, ਇਨੂੰ ਬੰਦ ਕਰ। ਸਿਗਰੇਟ ਲਾਈ ਹੋ ਈ ਏਸਾਨੂੰ ਵੀ ਬਰਦਾਸ਼ਤ ਨਹੀਂ ਹੁੰਦਾ। ਚੜ੍ਹਦੀ ਬਹੁਤ ਹੈਗੀ ਆ ਕੀ ਕਰ ਸਕਦੇ ਹਾਂ
ਸਾਡੇ ਕਾਲੀਗ ਵਿੱਚ ਵੀ ਹੋਂਦਾ ਨਾ ਇੱਕ ਨਾ ਉਹ ਵੀ ਪੀਂਦਾ ਹੈਓਨੂੰ। ਹਰ ਦੂਸਰੇ ਮਿਨਟਬਾਅਦ ਸਿਗਰਟ ਪੀਂਣਾ, ਜਦਕਿ ਇਹ ਗਲਤ ਹੈ। ਦੇਖੋ, ਫੇਫੜਿਆਂ ਵਾਸਤੇ ਨੁਕਸਾਨਦਾਇਕ ਹੈ। ਪਰ ਲੋਕੀ ਨੀ ਨਾ ਸਮਝਦੇ
ਬਿਲਕੁਲ ਸਹੀ ਗੱਲ ਹੈ ਕੋਈ ਅੱਗਲਾ ਕੈਂਦਾ ਹੈ ਇੱਕ ਜ਼ਿੰਦਗੀ ਮਿਲੀ ਹੈ, ਖਾ ਪੀ ਕੇ ਇੰਜੌਏ ਕਰੋ। ਮੇਰੀ ਗਲ ਸੁਣੋ
ਯੰਗਰਜ਼ ਨੇ ਅੱਜਕੱਲ੍ਹ ਦੇ ਇਹਨਾ ਨੂੰ ਬੜੀ ਗੰਦੀ
ਮੁੰਡਿਆਂ ਦੀ ਗੱਲ ਤਾਂ ਛੱਡੋ, ਇੱਥੇ ਸਾਡੇ ਲੁਧਿਆਣਾ ਸ਼ਹਿਰ ਵਿੱਚ ਕੁੜੀਆਂ ਵੀ ਸਿਗਰਟ ਪੀਂਦੀਆਂ ਹਨ ਜੀ।
ਮੈਨੂੰ ਪਤਾ ਹੈ। ਦੂਰ ਦੀ ਗੱਲ ਛੱਡੋ, ਮੇਰੀ ਇੱਕ ਸਹੇਲੀ ਤਕ ਪੀਂਦੀ ਸੀ। ਹੁਣ ਦਾ ਤਾਂ ਮੈਨੂੰ ਪਤਾ ਨਹੀਂ। ਵਿਆਹ ਤੋਂ ਬਾਅਦ ਦਾ ਉਹਦਾ, ਪਰ ਹਾ ਉਹਨੇ ਵਿਆਹ ਤੋਂ ਬਾਅਦ ਸਾਰੇ ਨਸ਼ੇ ਪੱਤੇੇ ਕੀਤੇ ਦੇ ਨੇ।
ਅੱਛਾ ਜੀ।
ਹਾਂ ਹੁਣ ਉਹਦੀ ਗੁੜੀਆ ਹੋਈ ਏ, ਹੁਣ ਮੈਨੂੰ ਨੀ ਪਤਾ ਤੇ ਬਾਕੀ ਦੇਖੋ ਮੈਂ ਓਨੂੰ ਬੜਾ ਬੋਲਦੀ ਸੀ ਮੈਂ ਕਿਹਾ ਗਲਤ ਹੈ ਨਾ ਕਰਿਆ ਕਰ ਨਾ ਕਹਿੰਦੀ ਕੋਈ ਨੀ ਇੱਕ ਜ਼ਿੰਦਗੀ ਮਿਲੀ ਕਰਣਗੇ ਐਸ਼।
ਇਹੀ ਹੈ ਨਾ ਸਾਰੇ ਇਹੀ ਕਹਿੰਦੇ ਇੱਕ ਜ਼ਿੰਦਗੀ ਇੱਕ ਜ਼ਿੰਦਗੀ ਕਹਿ ਕੇ ਹਰ ਕੁਝ ਹੀ ਕਰੀ ਜਾਂਦਾ।
ਇੱਕ ਟਰਾਈ ਕਰੋ ਨਾ ਫਿਰ ਤੁਸੀਂ ਨੂੰ ਲੱਤ ਕਿ ਬਣਾ ਰਹੇ ਹੋ।
ਦੇਖੋ ਸਹੀ ਗੱਲ ਏ ਤੁਸੀਂ ਲਾਈ ਤੇ ਨਹੀਂ ਲਈ ਕਦੀ, ਤੁਸੀਂ ਤੇ ਮੈਂ ਕਿਹਾ ਤੁਸੀਂ ਤੇ ਇਹ ਚੀਜ਼ਾਂ ਟਰਾਈ ਤੇ ਨਹੀਂ ਕਰਦੇ।
ਨਾ-ਨਾ ਬਿਲਕੁਲ ਵੀ ਨਹੀਂ ਮੈਂ ਨੀ ਹੱਥ ਲੈਂਦੀ।
ਬਿਲਕੁਲ ਜੀ ਬਿਲਕੁਲ।
ਨੋਨਵੈਜ। ਵਗੈਰਾ ਵੀ ਨਹੀਂ ਖਾਂਦੇ ਸਾਡੇ ਘਰ ਬਣਦਾ ਜ਼ਰੂਰ ਹੈ, ਮੇਰੇ ਹਸਬੈਂਡ ਵੀ ਖਾਂਦੇ ਨੇ ਉਹ ਵੀ ਦੂਰ ਹੀ ਰਹਿੰਦੇ ਨੇ ਖਾਣ ਤੇ ਆਪਾਂ ਕਿਚ ਮੈਂ ਤੇ ਕਿਚਨ ਚ ਵੀ ਨਹੀਂ ਜਾਂਦੀ ਜੇ ਬਣਦਾ ਏ ਤੇ।
ਵੈਜੀਟੇਰੀਅਨ ਓ ਤੁੱਸੀ।
ਏਥੇ ਹਾਂ ਇਹ ਮੇਰੇ ਪੇਰੈਂਟਸ ਨੇ ਪਹਿਲੀ ਗੱਲ ਖੋਲ ਦਿੱਤੀ ਸੀ ਬਈ ਇਹ ਸਾਡੀ ਕੁੜੀ ਨਹੀਂ ਹਾਂਜੀ ਨਹੀਂ ਕਰੇਗੀ ਏ। ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਹਾਂ। ਤਾਂ ਦੇਖੋ ਬਾਕੀ ਹੁਨ
ਤਾਂ ਜੀ ਅਸੀਂ ਤਾਂ ਸਭ ਕੁੱਛ ਹੀ ਖਾ ਲਈ ਦਾ ਪ੍ਰਮਾਤਮਾ ਦਾ ਨਾ ਲੈਕੇ
ਹਾਂਜੀ ਅਸੀ ਚਾਰ ਪੰਜ ਜਣੇ ਚਾਰੂਆਂ ਦੀ ਸਲਾਹ ਚੱਲੇਗੀ। ਹਨਾ ਜੇ ਉਹਨਾਂ ਨੇ ਜਾਣਾ ਹੁੰਦਾ ਤੇ ਬਾਕੀ ਹਜੇ ਫੇਰ, ਤੁਸੀਂ ਕਹਿ ਰਹੇ ਰਿਸਕੀ ਹੈਗਾ ਫੇਰ ਬਾਰਿਸ਼
ਹਲੇ ਇ ਤੇੇ ਜਾਓ ਨਾ ਜੇ ਥੋੜਾ ਜਿਰ ਹਾਂ
ਅੱਛਾ ਅੱਛਾ ਚਲੋ ਬਾਰਿਸ਼ਾਂ ਤੋਂ ਬਾਅਦ ਵੇਖਦੇ ਆ ਤੇ ਦੱਸਾਂਗੀ ਫੇਰ ਮੈਂ ਤੁਹਾਨੂੰ ਪੁੱਛ ਲਾਂਗੀ, ਅਗਰ ਕੁਛ ਪੁੱਛਣਾ ਹੋਏਗਾ ਤਾਂ ਠੀਕ ਹੈ।
ਠੀਕ ਹੈ ਜੀ ਠੀਕ ਹੈ, ਜੀ ਓ ਓਕੇ ਸਤਿ ਸ਼੍ਰੀ ਅਕਾਲ।